ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਏ।
ਠੀਕ ਏ ਤੁਸੀ ਸੁਣਾਓ ਠੀਕ ਓ।
ਠੀਕ, ਠੀਕ, ਵਧੀਆ। ਹੋਰ ਘਰ ਸਭ ਠੀਕ ਠਾਕ।
ਠੀਕ ਮੈਂ ਬੜੇ ਦਿਨਾਂ ਬਾਦ ਯਾਦ ਕੀਤਾ ਅੱਜ।
ਆਹ ਬਸ ਮਨ ਕੀਤਾ, ਮੈਂ ਕਿਹਾ ਚਲੋ ਕਰਾਂ ਫੋਨ ਆ ਹੁਣ ਥੋੜਾ ਟੈਮ ਹੈ ਸੀ ਫੇਰ ਹੁਨ ਰੋਟੀ ਰੁਟੀ ਲੱਗ ਜਾਨਾ, ਬਸ ਫੇਰ ਟੈਮ ਫਿਰ ਉਹੀਓ ਰਾਤ ਪੈ ਜਾਨੀ। ਹਾਂ। ਹੋਰ ਸਭ ਠੀਕ ਠਾਕ ਬੱਚ
ਹਾਂ, ਹਾਂ, ਹਾਂਜੀ ਛੁੱਟੀਆਂ ਪੈ ਗੀ ਬੱਚੇਆ।
ਅੱਛਾ, ਅੱਛਾ।
ਬਸ ਛੁੱਟੀਆਂ ਨੇ ਬੱਚਿਆਂ ਦੀ ਮੈਂ ਖਿਆ ਪੁੱਛਾਂਗੀ। ਬੋਲੋ।
ਹੁੰ। ਤੁਹਾਦੀਆਂ ਅੱਛਾ, ਹਾਂ, ਹਾਂ।
ਦਹੀਂ ਪੱਲੇ ਮੈ ਕਿਹਾ ਕਿਵੇਂ ਬਣਾਉਂਦੇ ਓ ਤੁਸੀਂ?
ਦਹੀਂ ਪੱਲੇ ਰਾਤ ਨ ਦਹੀਂ ਪੱਲੇ ਆਸਾਨ ਨੇ ਕੋਏ ਮੁਸ਼ਕਿਲ ਨੀ ਹੇਗੇ।
ਅੱਛਾ ਮੈਂ ਬਨਾਏ ਨੀ ਕਦੀ, ਮੈਂ ਕਿਹਾ ਪੁੱਛਾਂਗੀ।
ਅੱਛਾ, ਅੱਛਾ। ਅੱਛਾ ਬਸ ਤੁਸੀਂ ਉ ਦਾਲ ਥੋੜ੍ਹੀ ਮੂੰਗੀ ਦੀ ਲੈ ਲੈਨੀ ਏ। ਤੇ ਹਾਂ ਮੂੰਗੀ ਅੱਧੀ ਕੋਲੀ ਤੇ ਅੱਧੀ ਕੋਲੀ ਭਾਏ ਉਹਦੀ ਲੈਲੋ ਤੁਸੀਂ। ਕੀ ਹਾਲ ਹੁੰਦੇ ਨੇ। ਅਹ ਉੜਦ ਦੀ ਦਾਲ ਲ ਹਦੇ ਮਾਂ ਤੋਤੇ ਹਾਂ ਉਹ ਦੋਨੋ ਦਾਲਾਂ ਰਾਤੀ ਭ ਆਉਣ ਛੱਡੋ
ਕੱਠੀਆਂ ਪਿਆਉਣੀਆਂ ਨੀਆਂ ਅਲੱਗ ਅਲੱਗ
ਨਹੀਂ ਨਹੀਂ ਇਕੱਠਿਆਂ ਪਿਓ ਛੱਡੋ ਅਸੀਂ ਇਕੱਠੀਆਂ ਫਿਰ ਉਹਨੂੰ ਫੁ ਸਾਫ ਪਾਉਣ ਨਾਲ ਨਾਲ ਤੋਣੂੰ ਹੈ ਚੰਗੀ ਤ੍ਹਾਂ ਹਮ ਟੂਰਿਸ ਤਾਂਪਾਂ ਨੂੰ ਧੋ ਤ ਆ ਕੇ ਫੇਰ ਉਹਨੂੰ ਗ੍ਰੈਂਡ ਕਰਨਾ ਗ੍ਰੈਂਡ ਕਰਦੇ ਸਮੇਂ ਤੁਸੀਂ ਪਾਣੀ ਨੀ ਹਾਂ
ਅੱਛਾ
ਜਿੰਨਾ ਘੱਟ ਹੋ ਸਕੇ ਓਨਾ ਹਿਲਾ ਹਿਲਾ ਤੇ ਹਿਲਾਏ ਲਾ ਤਮ ਤੱਸ ਨੂੰ ਪਸਣਾ ਹਾਂ ਹਾਂ ਉਹਨੂੰ ਪੀਸ ਕੇ ਤੇ ਫਿਰ ਤੁਸੀਂ ਉਹ ਚੰਗੀ ਤਰ੍ਹਾਂ ਘੋਲਣਾ ਹੱਥਾਂ ਨਾਲ ਘੋਲਣਾ ਹਾਂ ਬੜਾ ਘੋਂ ਘੋਂ ਕਰਕੇ ਫਰ ਤੁਸੀਂ ਪਾਣੀ ਲੈਣਾ ਥੋੜਾ ਜਿਹਾ ਕੋਲੇ ਵਿੱਚ ਤੇ ਉਹਦੇ ਵਿੱਚ ਤੁਸੀਂ ਦੇਖਣਾ ਕਿ ਤੈਰਦੀ ਪਈ ਹੈ ਦਾਲ ਹ ਅਗਰ ਤਾਂ ਸਮਝੋ ਤੇੈਲ ਤੈਰਦੀ ਪਈ ਹੈ ਫਿਰ ਤੇ ਤੁਡਾ ਠੀਕ ਹੈ ਦਾਲ ਤੁਹਾਡੀ ਬਣ ਗਈ ਹੈ ਫੇਰ ਤੁਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਅਮ ਖੰਡ ਥੋੜ੍ਹੀ ਜਿਹੀ ਮਿਲਾ ਲਓ ਪੀਸੀ ਹੋਈ ਪੀਸ ਮੜ ਗ ਤੱਕ ਚਮਚ ਬੈ
ਅੱਛਾ ਜ਼ਰੂਰੀ ਹੈ ਖੰਡ ਪਾਣੀ ਮਿੱਠੇ ਨੀ ਹੋ ਜਾਣਗੇ
ਇਕਠੇ ਨੀ ਹੁੰਦਾ ਬੜੇ ਟੇਸਟੀ ਹੋ ਜਾਣਗੇ ਪਰ ਹਾਂ ਹਾਂ ਹੋ ਜੇ ਪੱਲੇ ਉਹ ਹੋ ਜਾਣਗੇ ਕਈ ਪਤਾ ਕੀ ਨੇ ਕਈ ਉਹ ਵੀ ਪਾ ਲੈਂਦੇ ਨੇ ਬੇਕਿੰਗ ਪਾਊਡਰ ਪਰ ਮੈਂ ਬੇਕਿੰਗ ਪਾਊਡਰ ਨਹੀਂੀ ਪਾਂਦੀ ਹਾਂ ਮੈਂ ਬੇਕਿੰਗ ਪਾਊਡਰ ਨਹੀਂੀ ਪਾਂ ਮੈਂ ਇੇ ਘੋ ਕਰ ਕਰਕੇ ਪੋਲੇ ਬੰਦ ਅੰ ਅੰਦਰੋਂ ਜਾਲ ਹੀ ਬਣੇਗੀ ਬਹੁਤ ਵਧੀਆ ਬਣਗਾ ਫਿਰ ਤੁਸੀਂ ਫੇਰ ਤੁਸੀਂ ਉਹ ਤੇਲ ਤੋਂ ਸਾੜਨਾ ਹਾਂ
ਅੱਛਾ
ਤੇਲ ਫਰਾਈ ਕਰਨ ਠੀਕ ਹੈ ਨਹੀਂ ਤੇ ਤੁਸੀਂ ਉਹਦੇ ਚ ਕਰਲਓ ਜਿਹੜਾ ਹਾਂ ਰਿਫਾਇੰਡ ਹੁੰਦਾ
ਅੱਛਾ ਅੱਛਾ ਨਹੀਂ ਸੀੇ ਤੇਲ ਹੀ ਹੋ ਕਹਦੇ ਤੇਲ ਪੀਲੇ ਨੀ ਹੋ ਜਾਣਗੇ
ਨਾ ਨਾ ਨਾ ਨਾ ਤੇਲ ਤੁਸੀਂ ਸਾੜ ਲਓ ਨਾ ਥੋੜ੍ਹਾ ਤੇ ਉਹਨੂੰ ਠੰਡਾ ਕਰਨਾ ਰੱਖ ਦਿਓ ਤੇਜ਼ ਤੇਲ ਚ ਨਹੀਂੀ ਪਾਉਣੇ ਬਈ ਕੋੋਸੇ ਤੇਲ ਚ ਪਾਉਣ ਤੇ ਬਿਲਕੁਲ ਸੀਹ ਬਿਲਕੁਲ ਸ ਨ ਕਰਨਾ
ਅੱਛਾ
ਉਹਦੇ ਤੇ ਫਿਰ ਤੁਸੀਂ ਉਹ ਕਰਕੇ ਤੇ ਫੇਰ ਦੇਖਣਾ ਹੁਣ ਕੱਢਣੇ ਨੇ ਮੇਰੇ ਹੋ ਗਏ ਲਾਲ ਫੇਰ ਤੁਸੀਂ ਉਹਨੂੰ ਤੇਜ਼ ਕਰਕੇ ਫਿਰ ਕੱਢਣਾ ਫੇਿਰ ਨਾਲ ਹੀ ਤੁਸੀਂ ਪਾਣੀ ਚ ਨੀ ਪਾਉਣਾ
ਅੱਛਾ
ਜਦ ਥੋੜੇ ਥੋੜੇ ਕੋਸੇ ਹੋਣਗੇ ਨਾ ਫੇਿਰ ਤੁਸੀਂ ਕੋਸੇ ਪਾਣੀ ਚ ਪਾਓ ਜਾਂ ਠੰਡੇ ਪਾਣੀ ਚ ਤੁਹਾਡੀ ਮਰਜ਼ੀ ਵਹਿ ਸਕਦੇ ਠੰਡੇ ਪਾਣੀ ਚ ਠੀਕ ਰਹਿੰਦੇ ਨੇ ਕੋਸੇ ਪਾਣੀ ਚ ਨਾ ਜ਼ਿਆਦਾ ਘਲ ਜਾਂਦੇ ਨੇ ਜ਼ਿਆਦਾ
ਅੱਛਾ ਵੈਸੇ ਐਕਸਟਰਾ ਬਣਾ ਕੇ ਰੱਖ ਸਕਦੇ ਆਾਂ ਫਰਿੱਜ ਚ
ਐਕਸਰੇ ਬਣਾ ਕੇ ਰੱਖਣੀ ਆ ਲਿਫਾਫੇ ਚ ਪਾ ਦਿੰਦੇ ਹਾਂ ਜਾਂ ਡੱਬੇ ਚ ਪਾ ਦਿੰਦੇ ਹ ਹਾਂ ਦੋ ਕੱਢੇ ਹਾਂ ਦੋ ਕੱਢੇ ਫੇਰ ਤੁਸੀਂ ਚੀ ਉਹ ਕਰਕੇ ਰੱਖਦੇ ਤੇ ਫੇਰ ਉਹਨੂੰੱਧਰ ਤੂੰ ਸਿੱਧਾ ਹੀ ਤਿਆਰ ਕਰਨ ਨਹੀਂ ਦਹੀਂ ਗਾੜੀ ਹੋਣੀ ਚਾਹੀਦੀ ਨਹੀਂ ਹਾਂ ਈ ਗਾੜੇ ਹੋਏ ਤੇ ਗਾੜੀ ਦਹੀਂ ਦੇ ਵਿੱਚ ਨਾ ਤੁਸੀਂ ਚਮਚ ਖੰਡ ਜ਼ਰੂਰ ਪਾਣਾ
ਅੱਛਾ
ਹਾਂ ਉਹਦੇ ਨਾਲ ਤੁਹਾਨੂੰ ਇਸ ਤਰ੍ਹਾਂ ਹੈਏਗਾ ਤੇ ਇਸ ਵੀ ਅਸੀਂ ਬਾਜ਼ਾਰ ਦੀ ਰੇਹੜੀ ਵਾਲੀ ਚਾਟ ਹਣੇ
ਅੱਛਾ
ਜਿਵੇ ਤੁਸੀਂ ਉਹ ਚਮਚ ਖੰਡ ਪਾ ਕੇ ਤੇ ਰਲਾ ਮਿਕਸ ਕਰਨਾ ਤੇ ਜਦੋਂ ਦੇਖਣਾ ਬਈ ਬਿਲਕੁਲ ਸਹੀ ਹੈ ਫੇਰ ਤੁਸੀਂ ਉਹਨੂੰ ਦੋ ਭੱਲੇ ਪਲੇਟ ਚ ਨਿਚੋੜ ਕੇ ਪਾਣੀ ਚ ਪਡ ਪ
ਅੱਛਾ
ਉੱਪਰ ਦਹੀਂ ਪਾਓ ਉੱਪਰ ਹਰੀ ਚਟਨੀ ਬਣਾਓ ਪੂਦਨੇ ਦੀ
ਅੱਛਾ ਅੱਛਾ ਹਾਂਜੀ ਹਾਂਜੀ
ਤੇ ਇੱਕ ਹਰੀ ਅੱਛਾ ਥੋੜਾ ਜਿਹਾ ਅਦਰਕ ਇੱਕ ਲਸਣ ਇਹ ਲਕਸਣ ਦੀ ਕਲੀ ਓਨਾ ਹੀ ਅਦਰਕ ਲਾਣਾ ਜਿੰਨੇ ਲਸਣ ਨਿਕਲ ਗਿਆ ਇੱਕ
ਅੱਛਾ
ਆਹ ਤੇ ਇਕ ਹਰੀ ਮਿਰਚ ਹੋ ਗੀ ਤੇ ਥੋੜੀ ਜਿਹੀ ਤੁਸੀਂ ਨਿੰਬੂ ਨ ਚੋੜ ਦੇਣਾ ਵਿਚਅੱਧਾ
ਠੀਕ ਐ
ਫੇਰ ਬਸ ਪਤਲੀ ਜਿਹੀ ਚਟਨੀ ਬਣਾਣੀ ਗਾੜੀ ਨੀ ਬਣਾਣੀ ਪਾਣੀ ਪਾਣਾ ਐ ਬਰਫ਼ ਪਾ ਲੈਨਾ ਪਾਣੀ ਨਾ ਪਾਣਾ ਬਰਫ਼ ਪਾਨਾ ਬਰਫ਼ ਨਾਲ ਨਾ ਕਰਲਾ ਕਲਰ ਜਿਹੜਾ ਹੁੰਦਾ ਨਾ ਉਹਦਾ ਉਹ ਜਮਦਾ ਨੀ ਕਿਧਰੇ
ਅੱਛਾ
ੇ ਤਰ੍ਹਾਂ ਦੇਗਾ ਇਹਦਾ ਹਰਾ ਹਾਂ ਨਾ ਇਹਦਾ ਚਟਨੀ ਦਾ ਪੂਦਨ ਦਾ ਧਨੀਏ ਦਾ ਹਾਂ ਉਹ ਵਰ ਕਰ ਕੇ ਤੇ ਫਿਰ ਤੁਸੀਂ ਉਹ ਬਣਾ ਕੇ ਫੇਿਰ ਇਮਲੀ ਦੀ ਚਟਨੀ ਤੁਹਾਨੂੰ ਬਣਾਉਣੀ ਪਏਗੀ
ਹਾਂ ਉਹ ਤਾਂ ਹਾਂ ਦੇਖੀ ਸੀ ਮੈਂ ਯੂਟਊਬ ਹਾਂ
ਚਟਣੀ ਵੀ ਤੁਹਾਨੂੰ ਬਣਾਣੀ ਪਏਗੀ ਹਾਂ ਪਰ ਹਾਂ ਬਹੁਤ ਮਜ਼ਾ ਆਉਂਦਾ ਉਹ ਇੰਨਾ ਮਜ਼ਾ ਆਂਦਾ ਮਤਲਬ ਉਹ ਨੀ ਹੁੰਦਾ ਰਾੱਜ ਨਹੀਂੀ ਹੁੰਦਾ ਬਈ ਅੱਜ ਖਾਧਾ ਹੁਣ ਕੱਲ ਮੰਨਣੇ ਆ ਨਾ ਦਾਤੀ ਵੀ ਮਨ ਕਰੇਗਾ ਜਦ ਕੋਈ ਮੌਸਮ ਇਹੋ ਜਿਹਾ ਨਾ ਗਰਮੀ ਦਾ ਤੇ ਇਹ ਚੀਜ਼ਾਂ ਜ਼ਦਾ
ਜ਼ਿਆਦਾ ਸੁਵਾਦ ਲੱਗਦੇ ਨੇ ਹਾਂ ਜੇ
ਤੁਸੀਂ ਬੇਸ਼ੱਕ ਇੱਕ ਆਲੂ ਦੋ ਬਾਲ ਲੈਣਾ ਉੱਪਰ ਇੱਕ ਦੋ ਆਲੂ ਪਾ ਲੋੋ ਪਾਪੜੀ ਵਿੱਚ ਆ ਪਾਪੜੀ ਘਰ ਬਣਾਓ ਪਾਪੜੀ ਘਰ ਬੜੀ ਵਧੀਆ ਥੋੜੀ ਮਿਹਨਤ ਹੈ ਬਾਕੀ ਚੀਜ਼ ਆਪਣੇ ਘਰ ਦੀ ਸਾਫ਼ ਸੁ ਇਨੇ ਲੋਕ ਆ ਪਤਾ ਨੀ ਕਿਹੜੇ ਤੇ ਮਲ ਬਰਤਦੇ ਨਾ ਕਿੰਨੇ ਕਿੰਨੇ ਚਿਰਾਂ ਦੇ ਤੇਲ ਹੁੰਦੇ ਨੇ ਕਦੋਂ ਦਾ ਰੱਖਿਆ ਹੁੰਦਾ ਵਿੱਚ ਕੀ ਕੀ ਪਿਆ ਹੁੰਦਾ ਕੋਕੋਚ ਕੋਈ ਕੁਛ ਸਾਨੂੰ ਥੋੜੀ ਪਤਾ ਹਾਂ ਜੋ ਅਸੀਿਕਾਰ ਆ ਆਪਣੇ ਸਾਫ਼ ਸ ਫਾਈ ਨਾਲ ਚੀਜ਼ ਬਣਾਉਣੀ ਹੈ ਉਹ ਕਿੱਧਰੇ ਨੇ ਬੰਨੇ ਉਹ ਸਾਡੇ ਬੰਨੇ ਹੈ ਤੇ ਆਪਣੇ ਹੱਥਾਂ ਨਾਲ ਨਿ ਬਣਨਨੀ ਵਧੀਆ
ਹਾਂਜੀ ਹਾਂਜੀ
ਤੁਸੀਂ ਜ਼ਰੂਰ ਟਰਾਈ ਕਰਿਓ ਇਹ ਚੀਜ਼ ਤੇ ਫੇਰ ਮੈਨੂੰ ਦੱਸਿਓ ਕਿ ਕਿੰਨੀ ਸਵਾਦ
ਹਾਂਜੀ ਨਹੀਂ ਮੈਂ ਰਾਤੀ ਅਣ ਭਿਓ ਦਿੰਦੀ ਹ ਦਾਲ ਤੇ ਕੱਲ ਸਵੇਰੇ ਹੀ ਬਣਾਵਾਂਗੀ ਕੱਲ ਤੁਹਾਨੂੰ ਫੋਨ ਕਰਾਂਗੀ ਇਸ ਟੈਮ ਦੱਸਾਂਗੀ ਕਿਵੇਂ ਬਣਨੀ ਏ ਹਾਂ ਹਾਂਜੀ ਹਾਂਜੀ
ਦਸ ਮਿੰਟ ਗੱਲਾਂ ਕੀਤੀ ਤੇ ਦਸ ਮਿੰਟ ਚ ਹੋ ਜਾਂਦਾ ਸਭ ਕੁਝ ਹਾਂ
ਘਰ ਵਰਗੀ ਰੀਸ ਨਹੀ ਆਉਂਦੀ ਬਾਰ ਕਿੰਨਾ ਮਹਿੰਗਾ ਸਮਾਨ ਮਿਲਦਾ
ਹਾਂ ਤੁਸੀਂ ਬਾਹਰੋਂ ਤੀ੍ਹ ਹਾਂ ਤੀ੍ਹ ਚਾਲੀ ਦੀ ਚਾਰਟ ਲਿਆਓਗੇ ਤਾਂ ਘਰ ਤ੍ਰੀਹ ਚਾਲੀ ਰੁਪਏ ਨੀ ਲੱਗਣੇ ਪੰਜਾਹ ਲੱਗ ਜਾਣਗੇ ਬਾਕੀ ਸਾਰਾ ਤਿੰਨ ਚਾਰ ਤਿੰਨ ਕਿ ਪੰਜ ਪੰਜ ਦਿਨ ਖਾਂਦੇ ਰਹੋਗੇ
ਹਾਂਜੀ
ਹਾਂ ਫੇਰ ਨਹੀਂ ਮੱਠੀਆਂ ਤਲਣੀਆਂ ਮਾੜੀ ਜਿਹੀ ਮਟਰੀ ਤਲ ਕੇ ਤੇ ਉਹ ਉੱਪਰ ਭੋਰ ਕੇ ਪਾ ਦਿਓ ਕੋਈ ਜ਼ਰੂਰੀ ਥੋੜ੍ਹੀ ਮੱਠੀਆਂ ਹੀ ਤਲਣੀਆਂ ਵੇ ਇੰਨਾ ਟੈਮ ਹਾਂ ਮਟਰੀ ਮੁਟਰੀ ਪਾ ਦਿਓ ਹੋਰ ਕੇ ਆਪਣੇ ਘਰ ਦੀ ਸਾਫ਼ ਸੁਥਰੀ ਬਹੀਆਂ ਦੇ ਹੱਥਾਂ ਦੀ ਜ਼ਰੂਰ ਖਾਣੇ ਆ ਜਿਹੜੇ ਉੱਧਰੋਂ ਸਿਰਗਟਾ ਬੀੜੀਆਂ
ਉਹੀ ਉਹੀ ਉਹੀ ਸਸੀ ਓਹਿਓ ਅਮਿ੍ਤ ਛਕਿਆ ਦੈ ਤੇ ਫੇਰ ਵਹਿਮ ਆਨਦੈ ਬਾਹਰੋਂ ਖਾਂਦੇ ਆ ਖਾਂਦੇ ਨੀ ਹਮ ਪਰ ਕਈ ਵਾਰ ਮਾਣ ਤਾਂ ਕਰਦਾ ਹੀ ਗ ਨਾ ਫੇਰ ਬੰਦਾ ਕਹਿੰਦਾ ਚੱਲ ਘਰ ਹੀ
ਘਰ ਹੀ ਬਣਾਏ ਮਿਹਨਤ ਜ਼ਰੂਰ ਹੈ ਥੋੜੀ ਬਾਕੀ ਉਹ ਨੀ ਹੈ ਆਪਣਾ ਪਹਿਲੇ ਰੋਟੀ ਸਬਜ਼ੀ ਬਣਾ ਲਏ ਬੰਦਾ ਬਾਅਦ ਚ ਮੈਂ ਤੇ ਪਤਾ ਕੀ ਕਰਨੀ ਆ ਸਾਰੀ ਤਿਆਰੀ ਕਰਕੇ ਤੇ ਰਾਤੀ ਮੈਂ ਦਾਲਾਂ ਦੁਲਾਂ ਪਿਓ ਤਿਆਂ ਮੈਂ ਪਿਆਜ ਤੁਸੀਂ ਨਾ ਨਾ ਕੁੱਛ ਕਰਨਾ ਨਾ ਮੈਂ ਨਾਲ ਹੀ ਦਾਲ ਤੁਸੀਂ ਪੀਸ ਲੈਣੀ ਪੀਸ ਕੇ ਤੇ ਨਾਲ ਹੀ ਘਿਓ ਘੋ ਕਰਕੇ ਫੇਰ ਆਟਾ ਗੁਣ ਲੈਣਾ ਫੇਰ ਮੈਂ ਫੁਲਕੇ ਬਣਾਉਣਦੇਿਆਂ ਮੈਂ ਨਾਲ ਹੀ ਤਲ ਲੈਂਦੀ ਹਾਂ ਇੱਧਰੋਂ ਫੁਲਕੇ ਬਣਦੇ ਨੇ ਉਧਰੋਂ ਉੱਧਰੋਂ ਦਾਲ ਸਬਜ਼ੀ ਰੱਖੀ ਹੁੰਦੀ
ਹਮ
ਹੋਰ ਕੀ ਥੋੜਾ ਉਦਮ ਕਰਨਾ ਪੈਂਦਾ ਕੋਈ ਉਹ ਨੀ ਹੁੰਦਾ ਹਾਂ
ਠੀਕ ਉਹੀ ਉਹ ਦਿਲ ਬੜਾ ਕਰਦਾ ਉਹਨਾ ਬੱਚੇ ਆ ਛੋਟੇ ਨੇ ਕੁਛ ਬੱਚੇ ਕਹਿੰਦੇ
ਹਾਂ ਨਹੀਂ ਨਹੀਂ ਜ਼ਰੂਰ ਗੋਲ ਗੱਪੇ ਵੀ ਇੰਨੇ ਸਵਾਦ ਘਰ ਬਣ ਜਾਂਦਾ ਬੜੇ ਵਧੀਆ ਬਣਦੇ ਨੇ ਹਾਂ ਜਿਹੜੇ ਮਰਜ਼ੀ ਨੇ ਹਮ ਬਸ ਬਸ ਬਸ
ਬਣਾਵਾਂ ਹਾਂ ਉਹੀ ਉਹ ਕੱਲ ਬਣਾਵਾਂੀਆਂ ਨਾ ਅੱਜ ਰਾ ਦਾਾਲਲ ਪਿਓਣ
ਹਮ ਹੋਰ ਕਿ ਹੋਰ ਹੋ ਹੁਣ ਕੀ ਬਣਾਇਆ ਫੇਿਰ
ਹੋੁਣਸੀਂ ਟਮ ਮੂੰਗੀ ਦੀ ਦਾਲ ਖਾਂਦੇ
ਅ ਨਹੀਂ ਰਾਤ ਦਾ ਟੈਮ ਹਲਕਾ
ਹਾਂਜੀ ਹਾਂਜੀ ਇਹਨਾਂ ਦੀ ਮੈਡੀਸਿਨ ਚੱਲਦੀ ਵੀ ਇਹਨਾਂ
ਅੱਛਾ ਅੱਛਾ ਨਹੀਂ ਖਾਣੇ ਵੀ ਟੈਮ ਨਾਲ ਹੀ ਚਾਹੀਦੀ ਸਾਡੇ ਸੱਤ ਅੱਠ ਵਜੇ ਰੋਟੀ ਖਾ ਲੈਣੀ ਚਾਹੀਦੀ
ਹਾਂਜੀ ਸਾਡੇ ਸੱਤ ਦਵਾਈ ਖਾਣੀ ਹੁੰਂਦੀ ਨਾ ਇਹਨਾਂ ਨੇ ਫੇਿਰ ਹੁਣੇ ਰੋਟੀ ਬਣਾਈ ਹੈ ਬਸ ਚ ਨਾ ਦੇ ਤੇ
ਅੱਛਾ ਹਾਂ ਬਸ ਮੈਂਣ ਧਿਆਨ ਆ ਗਿਆ ਮੈਂ ਕਿਹਾ ਬਹੁਤ ਦੇਰ ਹੋ ਗਈ ਚਲੋ ਯਾਦ ਕਰ ਤੇ ਕੌਣ ਟੈਮ ਹੀ ਨੀ ਹੁੰਦਾ ਅੱਜ ਕੱਲ ਕਿਸੇ ਨੂੰ ਗੱਲ ਕਰਨ ਦਾ ਅੱਜ ਕੱਲ ਟੈਮ ਹੀ ਆਦੇ ਬੱਚੇ ਸਭ ਦੇ
ਫੋਨ ਬੱਚਿਆਂ ਦੇ ਕੋਲ ਆਉਂਦਾ ਉਓਹੀ ਉਹ
ਬਾਈ ਚਲੋ ਫੇਰ ਵੀ ਯਾਦ ਆ ਜਾਏ ਕਿਸੇ ਦੇ ਫਿਰ ਅੱਜ ਕੱਲ ਸੁੱਖ ਤੇ ਹੈ ਫੋਨਾਂ ਦਾ
ਉਹੀ ਉਹ ਬੰਦਾ ਦੂਰ ਬੈਠਾ ਤੇ ਚਲੋ ਫੋਨ ਤੇ ਹੀ ਗੱਲ ਕਰ
ਚਲੋ ਠੀਕ ਹੈ ਫੇਿਰ ਹੈਾਂ ਮੈਨੂੰ ਥੋੜਾ ਜਹਾ ਹਾਂਜੀ ਹਾਂਜੀ ਉਠ ਕੇ ਫਿਰ ਮਿਲਾਂਗੇ ਠੀਕ ਹੈ ਜੀ ਠੀਕ ਸਤਿ ਸ੍ਰੀ ਅਕਾਲ